ਬਹੁਤ ਵਧੀਆ ਜੀ, ਹੋਰ ਕੀ ਚੱਲ ਰਿਹਾ ਏ।
ਕੁਛ ਨਹੀਂ, ਬਸ ਮੈਂ ਸੋਚਦੀ ਪਈ ਸੀ ਅੱਜ ਕੱਲ ਦੇ ਟਾਈਮ ਚ ਐਜੂਕੇਸ਼ਨ ਕਿੰਨੀ ਜ਼ਰੂ ਵੀ ਹੋ ਗਈ ਹੈ, ਨਾ।
ਬਿਲਕੁਲ ਬਹੁਤ ਜ਼ਰੂਰੀ ਹੈ। ਓਂਦੇ ਤੋਂ ਬਿਨਾਂ ਤਾਂ ਕੋਈ ਵੈਲਊ ਹੀ ਨਹੀਂ ਹੈ ਕਿਸੇ ਦੀ ਵੀ
ਪੜ੍ਹਾਈ ਦੇਖੋ ਸ ਸਭ ਬੱਚੇ ਤੇ, ਸਭ ਦੇ ਲਈ, ਜ਼ਰੂਰੀ ਆ। ਆਪਾਂ ਵੀ ਅ ਅੱਜ ਸੋਚ ਜਦ ਆਪਾਂ ਪੜ੍ਹੇ ਲਿਖੇ ਹੁੰਦੇ ਤਾਂ, ਆਪਾਂ ਕਿੱਥੇ ਵੀ ਜੋਬ ਕਰ ਸਕਦੇ ਜ ਵਧੀਆ ਦੀ ਵਧੀਆ।
ਸਿੱਖਿਆ ਮਨੁੱਖ ਲਈ ਨਾ ਜੀਵਨ ਦਾ ਉਹ ਆਧਾਰ ਹੈ, ਜਿੱਥੇ ਇਨਸਾਨ ਕਈ ਤਰ੍ਹਾਂ ਦੇ ਹੁਨਰ ਸਿੱਖਦਾ ਹੈ। ਕਈ ਨੈਤਿਕ ਚੀਜ਼ਾਂ, ਕਈ ਚੀਜ਼ਾਂ, ਆਪਾਂ ਅੱਛੀਆਂ ਚੀਜ਼ਾਂ ਵੀ ਸਿੱਖਦੇ ਹਾਂ। ਜਿੱਥੋਂ ਆਪਣੇ ਸਮਾਜ ਦਾ ਪਤਾ ਚੱਲਦਾ ਹੈ ਕਿ ਸਮਾਜ ਕਿੱਦਾਂ ਚੱਲਦੇ ਹੈ, ਔਰ ਕਿੱਦਾਂ ਸਮਾਜ ਨੂੰ ਚਲਾਉਣਾ ਹੈ। ਕਿਉਂਕਿ ਸਿੱਖਿਆ ਕਰਕੇ ਹੀ ਇਨਸਾਨ ਚ ਮਤਲਬ ਕੁਛ ਨਾ ਕੁਛ ਇਹੋ ਜਿਹੀ ਚੀਜ਼ਾਂ ਆਉਂਦੀਆਂ ਨੇ ਜੋ ਕਰ ਸਕਦਾ ਹੈ, ਕਿ ਕੋਈ ਡਾਕਟਰ ਤਾਂ ਹੀ ਤਾਂ ਬਣ ਰਿਹਾ ਹੈ। ਕੋਈ ਵਕੀਲ ਤਾਂ ਹੀ ਬਣ ਰਿਹਾ ਹੈ, ਇਸੇ ਕਰਕੇ ਜੇ ਸਿੱਖਿਆ ਹੈਗੀ ਹੈ, ਤਾਂ ਕਰ ਸਕਦਾ ਹੈ। ਉਹ ਹਰ ਉਹ ਭਵਿੱਖ ਭਵਿੱਖ ਅੱਖ ਨੂੰ ਬਦਲ ਸਕਦਾ ਹੈ।
ਦੇਖੋ ਪੜ੍ਹੇ ਲਿਖੇ ਹਾਂ ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ ਆਪਾਂ ਪੜ੍ਹੇ ਲਿਖੇ ਹਾਂ ਤਾਂ ਹੀ ਆਪਾਂ ਡਾਕਟਰ ਬਣਨਾ, ਜਾਂ ਕੁਛ ਵੀ ਵਕੀਲ ਬਣਨਾ, ਕੁਛ ਵੀ ਬਣਨਾ ਜਾਂ ਆਪਾਂ ਪੜ੍ਹੇ ਪੜਾਂਗੇ ਆਪਾਂ ਤਾਂ ਹੀ ਪੜਾਂਗੇ ਆਪਦੇ ਸਮਾਜ ਲਈ ਵੀ ਕੁਛ ਅਗਰ ਆਪਾਂ ਪੜੇ ਲਿਖੇ ਨਹੀਂ ਹੋਣਗੇ ਤਾਂ ਸਾਨੂੰ ਕੀ ਪਤਾ। ਕਿ ਸਾਡੇ ਸਮਾਜ ਚ ਕੀ ਹੁੰਦਾ। ਸਮਾ ਸਾਡੇ ਸਮਾਜ ਲਈ ਕੀ ਵਧੀਆ ਹੈ, ਦੀਨ ਦੁਨੀਆਂ ਲਈ
ਸਹੀ ਗੱਲ ਹੈ ਬਿਲਕੁਲ, ਇਹਦੇ ਇਹਦੇ ਨਾਲ ਆਪਾਂ ਨੀ ਸੋਚ ਵੀ ਚੇਂਜ ਹੁੰਦੀ ਹੈ। ਹ ਜੇ ਪੜ੍ਹੇ ਲਿਖੇ ਹੋਵਾਂਗੇ ਤਾਂ ਹੀ ਆਪਣੀ ਸੋਚ ਚ ਫਰਕ ਏਗਾ ਸਿੱਖਿਆ ਹੋ ਹੀ ਕਹਿੰਦੇ ਨਾ ਇਹਦੇ ਨਾਲ ਸਾਡੀ ਸੋਚਣ ਸ਼ਕਤੀ ਵੀ ਵਧ ਦੀ ਹੈ ਪੜ੍ਹਨ ਨਾਲ। ਸਾਨੂੰ ਚ ਚੰਗੇ ਮਾੜੇ ਦੀ ਪੈ ਚਾਨ ਹੁੰਦੀ ਹੈ। ਕਿ ਕੌਣ ਕਿੱਦਾਂ ਦਾ ਹੈ, ਕੌਣ ਕਿੱਦਾਂ ਦਾ ਹੈ।
ਦੇਖੋ ਪੜ੍ਹੇ ਲਿਖੇ ਹਾਂ ਆਪਾਂ ਕੁਛ ਵੀ ਕਰ ਸਕਦੇ ਹਾਂ, ਆਪਾਂ ਅੱਜ ਕਿਤੇੇ ਬਾਹਰ ਜਾਣਾ ਐ ਆਪਾਂ ਤਾਂ ਐਵੇਂ ਈ ਘੁੰਮਣ ਫਿਰਨ ਵੀ ਜਾਂਦੇ ਆ ਬਾਹਰ ਕਿਸੇ ਹੋਰ ਕੰਟਰੀ ਵਿੱਚ, ਆਪਾਂ ਪੜ੍ਹੇ ਲਿਖੇ ਹਾਂ, ਤਾਂ ਸਾਹਮਣੇ ਵਾਲੇ ਨਾਲ ਗੱਲ ਕਰ ਸਕਦੇ ਆ ਨਾ। ਉੱਥੇ ਜਾ ਕੇ ਨਹੀਂ ਤਾਂ, ਆਪਾਂ ਨੂੰ ਆਪਾਂ ਗੱਲ ਹੀ ਨਹੀਂ ਕਰ ਪਾਵਾਂਗੇ, ਏਅਰਪੋਰਟ ਜਾ ਕੇ ਹੀ ਆਪਾਂ ਕਿ ਕਿਸੇ ਨਾਲ ਗੱਲ ਹੀ ਨਹੀਂ ਕਰ
ਕਿਸੇ ਨੀ ਗੱਲ ਕਰਾਂ ਹੁਣ ਸਹੀ ਗੱਲ ਹੈ ਜੀ ਕਿਤੇ ਵੀ ਆਪਾਂ ਚਲੇ ਜਾਈਏ ਬਾਹਰ ਵੀ ਚਲੇ ਜਾਈ ਬਾਹਰ ਵੀ ਪੜ੍ਹੇ ਲਿਖੇ ਦੀ ਵੈਲਊ ਹੈ। ਪੈਸਾ ਲਾ ਕੇ ਤੁਸੀਂ ਕਿਤੇ ਵੀ ਜਾ ਸਕਦੇ ਹੋ। ਪਰ ਜਿੰਨ ਤੱਕ ਤੁਹਾਡੇ ਅੰ ਤੁਹਾਡੇ ਕੋਲ ਐਜੂਕੇਸ਼ਨ ਨਹੀਂ ਹੈਗੀ ਤੇ ਤੁਸੀਂ ਕਾਮਯਾਬ ਨਹੀਂ ਹੋ
ਦੇਖੋ ਐਜੂਕੇਸ਼ਨ ਹੈ ਤਾਂ ਤੁਹਾਡੇ ਅੰਦਰ ਕੋਂਨਫੀਡੈਂਸ ਵੀ ਹੁੰਦਾ ਕਿਸੇ ਨਾਲ ਗੱਲ ਨਾਲ ਗੱਲ ਕਰਦੇ ਹੋ। ਤਾਂ ਉਹਨੂੰ ਵੀ ਵਧੀਆ ਲੱਗਦਾ ਏ। ਤੇ ਹਾਂ ਬਈ ਸਾਹਮਣੇ ਵਾਲੇ ਪਰਸਨ ਨੂੰ ਵੀ ਨੌਲੇਜ ਹੈ ਇਸ ਚੀਜ਼ ਦੀ ਨਹੀਂ ਤਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਚੀਜ਼ ਦੇ ਬਾਰੇ ਆਪਾਂ ਕੀ ਗੱਲ ਕਰੀਏਦਾ ਕਿਸ
ਸਹੀ ਗੱਲ ਹੈ ਜਦੋਂ ਆਪਾਂ ਪੜ੍ਹੇ ਲਿਖੇ ਲਿਖੇ ਹੋਵਾਂਗੇ ਚੰਗਾ ਰੁਜ਼ਗਾਰ ਕਮਾਵਾਂਗੇ ਅੱਛੀ ਅੱਛੇ ਕਾਰੋਬਾਰ ਮਿਲਣਗੇ ਆਪਾਂ ਅੱਛੇ ਕਾਰੋਬਾਰ ਚਲਾਵਾਂਗੇ ਏਦਾਂ ਥੋੜ੍ਹਾ ਬਿਨਾਂ ਚੱਲਦੇ ਬਿਨਾਂ ਆਰਥਿਕ ਜੋ ਵੀ ਕੋਈ ਦਿੱਕਤ ਹੁੰਦੀ ਹੈ ਉਹ ਦੀ ਯੋਜਨਾ ਬਣਦੀ ਹੈ। ਆਪਾਂ ਉਹ ਉਹਨਾਂ ਦਾ ਯੋਗਦਾਨ ਦੇਵਾਂਗੇ ਜਦੋਂ ਆਪਾਂ ਕਮਾ ਰਹੇ ਹਾਂ। ਅੱਛਾ ਤੇ ਉਹਦੇ ਹਰ ਚੀਜ਼ ਚ ਯੋਗਦਾਨ ਦੇਣ ਦੇ ਕਾਬਿਲ ਹ ਆਪਾਂ।
ਤਾਂ ਹੀ ਆਪਾਂ ਆਪਦੇ ਬਿਜਨਸ ਨੂੰ ਅੱਗੇ ਵਧਾ ਸਕਦੇ ਹਾਂ ਜਦੋਂ ਆਪਾਂ ਪੜ੍ਹੇ ਲਿਖੇ ਨਹੀਂ ਹੋਊਗੇ ਤਾਂ ਆਪਦੇ ਬਿਜਨਸ ਨੂੰ ਕਈ ਦੇਖਿਆ ਤੁਸੀਂ ਪੇਰੈਂਟਸ ਇਨਾ ਆਪਦੇ ਬਿਜਨਸ ਨੂੰ ਨਹੀਂ ਵਧਾ ਸਕੇ ਤੇ ਅੱਜ ਕੱਲ ਟੈਕਨੋਲੋਜੀ ਇੰਨੀ ਆ ਗਈ ਹੈ ਜੇ ਆਪਾਂ ਪੜ੍ਹੇ ਲਿਖੇ ਹਾ ਤਾਂ ਆਨਲਾਈਨ ਆਪਣੇ ਬਿਸਨਸ ਨੂੰ ਸਦਾ ਸੈਟਅਪ ਕਰ ਸਕਦੇ ਹਾ ਆਪਾ ਪੜ੍ਹੇ ਲਿਖੇ ਨੇ ਸਾਨੂੰ ਪਤਾ ਹੀ ਨੀ ਲੱਗਦਾ ਕੀ ਕੀ ਨਹੀਂ ਕੀ ਕਰਨੈ
ਸਹੀ ਗੱਲ ਹੈ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਸਮਾਜਿਕ ਬੁਰਾਈਆਂ ਕਿੰਨੀਆਂ ਹੋ ਰਹੀਆਂ ਜਾਤ ਪਾਤ ਅਮੀਰ ਗਰੀਬ - ਹਰ ਤਰ੍ਹਾਂ ਦੇ ਲੋਕ ਹੈ ਤੇ ਇਹਨਾਂ ਚ ਕੀ ਹੁੰਦਾ ਹੈ ਏਕਤਾ ਚ ਏਕਤਾ ਨਹੀਂ ਹੁੰਦੀ ਦਿਨ ਬਰ ਲੜਾਈ ਝਗੜਾ ਇਹ ਸਭ ਕੁਛ ਦੇਖਦੀ ਆ ਇਹਨਾਂ ਕਰਕੇ ਜੇ ਪੜ੍ਹੇ ਲਿਖੇ ਖੇ ਇਨਸਾਨ ਉਹਨਾਂ ਨੂੰ ਸਮਝਾ ਸਕਦੇ ਹੈ ਜੇ ਉਹ ਪੜ੍ਹੇ ਲਿਖੇ ਹੋਣਗੇ ਤੇ ਕਦੀ ਜਾਤ ਪਾਤ ਦਾ ਕੋਈ ਭੇਦਭਾਵ ਨਹੀਂ ਹੋਏਗਾ ਸਮਝਦਾਰ ਹੋਣਗੇ ਗਰੀ ਅਮੀਰ ਗਰੀਬ ਅਮੀਰ ਗਰੀਬ ਤੋਂ ਚਲੋ ਰੱਬ ਦੀ ਬਣਾਈ ਹੋਈ ਚੀਜ ਹੈ ਪਰ ਆਪਾਂ ਜਦੋਂ ਇਸ ਚੀਜ਼ ਦਾ ਹੱਲ ਨਿਕਲ ਜਾਂਦਾ ਜਦੋਂ ਆਪਾਂ ਪੜ੍ਹ ਲਿਖ ਕੇ ਜਾਂਦੇ ਹਾਂ, ਅੱਛੀ ਕੋਈ ਐਜ ਐਜੂਕੇਸ਼ਨ ਪ੍ਰਾਪਤ ਕਰ ਸਕਦੇ ਹਾਂ ਤੇ ਅੱਛੀ ਕਮਾਈ ਕਰ ਰਹੇ ਹਾਂ ਤਾਂ ਫੇਰ ਹਰ ਚੀਜ਼ ਦਾ ਹੱਲ ਹੈਗਾ ਹੈ ਨਾ ਆਪਣੇ ਕੋਲ
ਕਿ ਪੜ੍ਹਾ ਲਿਖ ਪੜ੍ਹਾ ਲਿਖਾ ਬੰਦਾ ਕੀ ਨਹੀਂ ਕਰ ਸਕਦਾ ਅੱਜ ਕੱਲ੍ਹ ਪੜ੍ਹਾ ਲਿਖਾ ਬੰਦਾ ਸਭ ਕੁਛ ਹੀ ਕਰ ਸਕਦੈ ਤੁਹਾਨੂੰ ਪਤਾ ਹੀ ਹੈ ਆਪਦੇ ਦੇਸ਼ ਨੂੰ ਵਧੀਆ ਤਰੀਕੇ ਨਾਲ ਚਲਾ ਸਕਦਾ। ਅਮੀਰੀ ਗ਼ਰੀਬੀ ਤਾਂ ਦੇਖੋ ਜਿੰਨਾ ਜਿੰਨਾ ਪੜਾਂਗੇ ਆਪਾਂ ਜਿੰਨੀ ਅੱਛੀ ਜੌਬ ਕਰਾਂਗੇ ਆਪਦੇ ਘਰ ਲਈ ਕਈ ਵਾਰ ਹੁੰਦਾ ਗਰੀਬ ਦਾ ਬੱਚਾ ਪੜ੍ਹ ਲਿਖ ਕਿ ਕਿੰਨੀ ਅੱਛੀ ਜੌਬ ਚ ਲੱਗਿਆ ਹੁੰਦਾ ਮਾਂ ਪਿਓ ਨੂੰ ਕਿੰਨਾ ਫ਼ਿਕਰ ਹੁੰਦਾ ਆਪਦੇ ਬੱਚਿਆਂ ਤੇ ਕਿ ਹਾਂ ਵੀ ਮੇਰਾ ਬੇਟਾ ਡਿ ਕੀ ਕਮਿਸ਼ਨਰ ਹੈ ਜਾਂ ਕੁਛ ਵੀ ਕੋਈ ਵੀ ਕਿਹੜੀ ਵੀ ਜੌਬ ਚ ਲੱਗਿਆ ਹੁੰਦਾ ਕਿੰਨਾ ਵਧੀਆ ਲੱਗਦੈ।
ਸਹੀ ਗੱਲ, ਬਿਲਕੁਲ ਸਹੀ ਗੱਲ ਹੈ ਜੀ। ਲੋਕੀ ਪਤ ਕੀ ਕਰਦੇ ਐ ਹਾਂਜੀ- ਹਾਂਜੀ,
ਮੈਂ ਕਹਿ ਰਹੀ ਸੀ ਮੇਰੀ ਇੱਕ ਫਰੈਂਡ ਹੈ, ਉਹਦੇ ਵੀ ਮਤਲਬ ਉਹ ਇੰਨੀ ਪੜ੍ਹੀ ਲਿਖੀ ਨਹੀਂ ਸੀ ਤਾਂ ਉਹਦਾ ਬੇਟਾ ਇੰਨਾ ਪੜ੍ਹ ਲਿਖ ਕੇ ਇੰਨੀ ਵਧੀਆ ਜੌਬ ਚ ਲੱਗਿਆ ਉਹ ਮੈਨੂੰ ਫੋਨ ਕਰਕੇ ਦੱਸਦੀ ਕਿ ਮੇਰੇ ਬੇਟੇ ਦੀ ਇਹ ਜੌਬ ਲੱਗ ਗਈ ਹੈ, ਮੈਂ ਕਿਹਾ ਚੱਲ ਵਧੀਆ ਹੈ ਵਧੀਆ ਗੱਲ ਹੈ ਤਾਂ ਚਲੋ ਪੜ੍ਹਾ ਲਿਖ ਮੈਂ ਕਿਹਾ ਚੱਲ ਬੱਚਾ ਤੇ ਬੰਦਾ ਹੁੰਦਾ ਆਪਦੇ ਘਰ ਲਈ ਕਿੰਨਾ ਕੁਛ
ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ, ਸਮਾਜ ਦੇ ਵਿੱਚ ਅਗਰ ਤੁਸੀਂ ਹਰ ਚੀਜ਼ਾਂ ਨੂੰ ਖਤਮ ਕਰਨਾ ਹੈ। ਇੱਕ ਪੜ੍ਹਿਆ ਲਿਖਿਆ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ, ਪੜ੍ਹੇ ਲਿਖੇ ਤੁਸੀਂ ਤਾਂ ਬਣ ਸਕਦੇ ਹੋ ਜੇ ਤੁਸੀਂ ਹਰ ਚੀਜ਼ ਨੂੰ ਪੂਰਾ ਕਰਦੇ ਹੋ। ਉ ਅੱਛ-ਅੱਛੇ ਟਾਈਮ ਤੇ ਉੱਠਣਾ, ਅੱਛਾ ਖਾਣਾ- ਪੀਣਾ ਹਰ ਚੀ ਚੀਜ਼ ਦਾ ਹਰ ਚੀਜ਼ ਵਿੱਚ ਆਉਂਦੀ ਹੈ ਜਿਹਦੇ ਨਾਲ ਤੁਸੀਂ ਇੱਕ ਆਪਣੀ ਅੱਛੀ ਐਜੂਕੇਸ਼ਨ ਨੂੰ ਵੀ ਪ੍ਰਾਪਤ ਕਰ ਸਕਦੇ ਹੋ ਮਾਂ ਬਾਪ ਅੱਜ- ਕੱਲ੍ਹ ਕੀ ਕਰਦੇ ਐ, ਬੱਚਿਆਂ ਪਿੱਛੇ ਵਾਰ-ਵਾਰ ਇਹੀ ਭਜ ਦੇ ਹਾ ਈ ਕਹਿੰਦੇ ਨੇ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਕੁਛ ਬਣ ਜਾਣ। ਉਹਨਾਂ ਲਈ, ਉਹ ਆਪਣੀ ਅਗਰ ਨਹੀਂ ਵੀ ਹੁੰਦੀ ਪੂੰਜੀ ਤੇ ਉਹ ਕਰ ਕਈ ਆਪਣੀ ਪੂੰਜੀ ਲਗਾ ਦਿੰਦੇ ਨੇ ਕਹਿੰਦੇ ਨਹੀਂ, ਅਸੀਂ ਆਪਣੇ ਬੱਚੇ ਨੂੰ ਕੁਛ ਬਣਾਉਣਾ ਹੈ ਅਸੀਂ ਕਾਮਯਾਬ ਹੋਣਾ ਅਸੀਂ ਨਹੀਂ ਪੜ੍ਹੇ ਸਾਡੇ ਬੱਚੇ ਪੜ੍ਹਨ
ਉਹ ਤਾਂ ਹੁੰਦਾ ਏ ਦੇਖੋ, ਬੱਚਿਆਂ ਨੂੰ ਦੇਖੋ ਆਪਾਂ ਦੱਸ ਸਕਦੇ ਕਹਿ ਸਕਦੇ ਯਰ ਦੇਖੋ ਐਜੂਕੇਸ਼ਨ ਲਈ ਤੁ ਤੁਹਾਡੇ ਲਈ ਤੁਸੀਂ ਪੜ੍ਹੋ ਤ ਪੈਸਾ ਲਾਉਣਾ ਸਾਡਾ ਫਰਜ਼ ਹੈ। ਆਪਾਂ ਚਾਹੇ ਆਪਦੇ ਲਈ ਕੁਛ ਨਹੀਂ ਲੈਂਦੇ ਕਈ ਵਾਰ ਹੁੰਦਾ ਹੈ ਕਿ ਆਪਾਂ ਆਪਦੇ ਲਈ ਕੁਛ ਨੀ ਲੈਣਾ ਜੋ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਆਪਾਂ ਖਰਚ ਕਰਦੇ ਨੇ ਕਿ ਚੱਲ ਕੋਈ ਗੱਲ ਨਹੀਂ ਮੈਂ ਮੇਰਾ ਕੀ ਹੈ ਕਈ ਹੁੰਦਾ ਮਾਂ ਪਿਓ ਸੋਚਦੇ ਹ ਚਲੋ ਆਪਦੇ ਕਿ ਲਈ ਕੀ ਲੈਣਾ ਚਲ ਕੋਈ ਬਾਤ ਨੀ ਬੱਚਾ ਪੜ੍ਹਦਾ ਪਹਿਲਾਂ ਉਹਦੀ ਪੜ੍ਹਾਈ ਕਰਾਈਏ ਅਸੀਂ ਕੰਪਲੀਟ ਫੇਰ ਉਹਦੇ ਬਾਦ ਤਾਂ ਜਦੋਂ ਬੱਚ ਕਮਾਏਗਾ ਤਾਂ ਆਪਾਂ ਜੋ ਮਰਜੀ ਚੀਜ਼ ਲੈ ਲਾਂਗੇ ਆਪਦੇ ਸ਼ੌਕ ਵੀ ਨੀ ਪੂਰੇ ਕਰਦੇ ਆਪਾਂ ਕਈ ਵਾਰ
ਸਹੀ ਗੱਲ ਹੈ, ਸਗੋਂ ਜ ਗ਼ਰੀਬ ਲੋਕ ਹੁੰਦੇ ਆ ਉਹਨਾਂ ਨੂੰ ਕਿੰਨੀ ਮਤਲਬ ਫੈਸਿਲਿਟੀ ਹੈ ਸਰਕਾਰ ਵੱਲੋਂ ਸਰਕਾਰੀ ਉਹਨਾਂ ਨੂੰ ਫਰੀ ਕੋ ਫਰੀ ਮਤਲਬ ਜੋ ਉਹਨਾਂ ਨੂੰ ਹੈਗੀਆਂ ਸਕੂਲ ਚ ਸਟੱਡੀ ਵੀ ਫ੍ਰੀ ਹੈ ਕਿਤਾਬਾਂ ਵੀ ਫ੍ਰੀ ਹੈ ਯੂਨੀਫਾਰਮ ਵੀ ਫ੍ਰੀ ਹੈ ਹਰ ਚੀਜ਼ ਫ੍ਰੀ ਹੈ ਉਹਨਾਂ ਨੂੰ
ਨਹੀਂ ਸਹੀ ਗੱਲ ਹੈ ਤੁਹਾਡੀ ਪਰ ਦੇਖੋ ਪੜ੍ਹਨ ਵਾਲੇ ਬੱਚਾ ਪੜ੍ਹਦਾ ਵੀ ਹੈ
ਪੜ੍ਹਨ ਵਾਲਾ ਗ਼ਰੀਬ ਵੀ ਪੜ੍ਹ ਜਾਂਦਾ ਹੈ ਉਹ ਵੀ ਕੁਛ ਬਣ ਜਾਂਦਾ
ਪੜ੍ਹਾਈ ਤਾਂ ਦੇਖੋ ਅੱਜ ਅੱਜ ਕੱਲ ਦਾ ਲਾਈਫ ਸਟਾਈਲ ਚ ਸਭ ਤੋਂ ਜ਼ਰੂਰੀ ਹੈ ਤੁ ਤੁਸੀਂ ਆਪਦਾ ਲਾਈਫ ਸਟਾਈਲ ਵਧੀਆ ਕਰਨਾ ਹੈ ਤਾਂ ਪੜ੍ਹਾਈ ਬਹੁਤ ਜ਼ਰੂਰੀ ਹੈ
ਬਿਲਕੁਲ ਸਹੀ ਗੱਲ ਹੈ ਅਸੀਂ ਤਾਂ ਆਪਣੇ ਬੱਚਿਆਂ ਨੂੰ ਇਹੀ ਕਹਿੰਦੇ ਹਾਂ ਕਿ ਅਸੀਂ ਨਹੀਂ ਪੜ੍ਹੇ ਸਾਨੂੰ ਅਸੀਂ ਧਨ ਆਦਿ ਵਿੱਚ ਤੁਹਾਨੂੰ ਵੇਖਣਾ ਚਾਹੁੰਦੇ ਹਾਂ ਔਰ ਤੁਹਾਨੂੰ ਚ ਅਸੀਂ ਆਪਣਾ ਆਪ ਦੇਖਣਾ ਚਾਹੁੰਦੇ ਹਾਂ ਕਿ ਸਾਨੂੰ ਅਸੀਂ ਕੰਪਲੀਟ ਤੁਹਾਡੇ ਨਾਲ ਹੀ ਪੂਰੇ ਹੋਵਾਂਗੇ ਜ ਤੁਸੀਂ ਪੜ੍ਹ ਜਾਓਗੇ ਕੁਛ ਬਣ ਜਾਓਗੇ
ਉਹ ਤਾਂ ਹੁੰਦਾ ਦੇਖੋ ਬੱਚਾ ਸਾਡਾ ਆਪਦਾ ਕੁਝ ਬਣ ਜਾਏ ਆਪਾਂ ਫਕਰ ਨਾਲ ਕਹਿੰਦੇ ਕਹਿ ਸਕਦੇ ਹਾਂ ਕਿਸੇ ਸਾਹਮਣੇ ਵਾਲੇ ਨੂੰ ਹਾਂ ਬਈ ਮੇਰਾ ਕੋਈ ਪੁੱਛਦਾ ਹੈ ਸਾਡੇ ਤੋਂ ਤੁਹਾਡਾ ਬੱਚਾ ਚੈੱਕਿੰਗ ਕਰਦਾ ਆਪਾਂ ਉਹ ਕਰਦੇ ਹ ਨਾ ਕਿ ਸਾਡਾ ਬੱਚਾ ਇਦਾਂ ਇੱਥੇ ਪੜ੍ਹਦਾ ਹੈ ਤਾਂ ਇਹ ਪੜ੍ਹ ਕੇ ਵੀ ਇਹ ਜੋਬ ਲੱਗੀ
ਹਾਂਜੀ, ਬਹੁਤ ਖੁਸ਼ੀ ਹੁੰਦੀ ਐ ਇੱਕ ਔਂਦੀ ਉਹ ਖੁਸ਼ੀ ਦਾ ਨਾਂ ਬੰਦਾ ਕਹਿੰਦੇ ਫੁੱਲੋਂ ਨਈਂ ਸਮਾਂਦਾ। ਜਦੋਂ ਬੰਦੇ ਨੂੰ ਕਹਿਣ ਤੇ ਵੀ ਇੰਨੀ ਖੁਸ਼ੀ ਹੁੰਦੀ ਐ ਕਿ ਉਹ ਅਹਿਸਾਸ ਕਿੰਨਾ ਵੱਡੀ ਚੀਜ਼ ਐ। ਜੇ ਤੁਸੀਂ ਆਪਾਂ ਇੰਨੇ ਕਹਿਣ ਤੇ ਇੰਨੀਂ ਖੁਸ਼ੀ ਮਿਲਦੀ ਪਈ ਐ ਤਾਨੂੰ ਕਿ ਹਾਂ ਵੀ ਸਾਡਾ ਬੱਚਾ ਅੱਜ ਇਸ ਲੈਵਲ ਤੇ ਪਹੁੰਚ ਗਿਆ ਐ। ਫਿਰ ਉਹ ਜਦੋਂ ਉਹ ਇਹ ਕਹਿੰਦੇ ਆ ਨਾ ਕਿ ਤੁਹਾਡੀ ਹੀ ਤੁਹਾਡੇ ਕਰਕੇ ਹੀ ਤੁਹਾਡਾ ਬੱ ਬੱਚਾ ਇੱਥੇ ਪਹੁੰਚ ਗਿਆ ਐ।
ਪਿਓ ਨੂ ਦੇਖੋ ਕਿ ਤੁਹਾਨੂੰ ਕਿੰਨਾ ਵਧੀਆ ਲੱਗਦਾ ਕਿ ਸਾਡਾ ਬੱਚਾ ਸਾਡੇ ਕੀ ਕਰਦਾ ਪਿਆ ਮਤਲਬ ਅੱਜ ਪੜ੍ਹਾਈ ਕਰਕੇ ਕਈ ਬੱਚੇ ਹੁਣ ਹੁੰਦੇ ਨੇ ਐਜੂਕੇਸ਼ਨ ਨਾਲ ਲੋ ਬਾਹਰ ਵਾਲੀ ਕੰਪਨੀ ਆਪਣੀਆਂ ਆਪਦੇ ਤੁਹਾਡੇ ਬੱਚੇ ਕਿਨੂੰ ਬੁਲਾ ਲੈਂਦੀਆਂ
ਹਮ, ਬੁਲਾਉਂਦੀਆਂ ਬਿਲਕੁਲ ਬੁਲਾਉਂਦੀਆਂ ਬਿਲਕੁਲ ਜੀ ਬਿਲਕੁਲ।
ਨਾ ਕੋਈ ਪੈਸਾ ਲਾਣਾ ਪੈਣਾ ਨਾ ਕੁਛ, ਉੱਥੇ ਦੀ ਉਦੀ ਗੌਰਮੈਂਟ ਸਾਨੂੰ ਆਪਦੇ ਆਪ ਬੁਲਾਉਂਦੀ ਐ।
ਹਾਂ ਉਹ ਸਭ ਤੋਂ ਵਧੀਆ ਸਿਸਟਮ ਐ। ਅਗਰ ਆਪ ਪੜ੍ਹ ਕੇ ਆਪਾਂ ਨੂੰ ਖੁਦ ਗੌਰਮੈਂਟ ਉੱਥੋਂ ਦੀ ਬੁਲਾਵੇ ਤੇ ਸ ਮੈਂ ਕਹਿੰਣੀ ਆਂ ਬਹੁਤ ਵਧੀਆ ਬੱਚਾ ਉਹ ਤਾਂ ਜਿਹੜਾ ਕਾਮਯਾਬੀ ਇੱਕ ਮਿੰਟ ਚ ਉਹਨੂੰ ਹਾਸਲ ਹੋ ਜਾਂਦੀ ਐ। ਫਿਰ ਉਹਨੂੰ ਜਲਦੀ ਉੱਥੋਂ ਦੀ ਪੀ ਆਰ ਮਿਲ ਜਾਂਦੀ ਐ।
ਪੜ੍ਹਿਆ ਲਿਖਾ ਬੰਦਾ ਹੁੰਦਾ ਕਈ ਵਾਰ ਉਹਨੂੰ ਉਹ ਵੀ ਮਿਲ ਜਾਂਦਾ ਸਕੋਲਰਸ਼ਿਪ ਵਗੈਰਾ ਵੀ ਮਿਲ ਜਾਂਦੀ ਐ ਜਿਦਨ ਬ ਬੱਚੇ ਵਧੀਆ ਪੜ੍ਹਦੇ ਨੇ ਸਕੋਲਰਸ਼ਿਪ ਮਿਲ ਜਾਂਦੀ ਐ, ਪੜ੍ਹਾਈ ਚ ਵੀ ਮਾਂ ਪਿਓ ਦੇ ਪੈਸੇ ਵੀ ਬਚਦੇ ਨੇ ਕਈ ਬੱਚਿਆਂ ਨੂੰ ਤਾਂ ਦੇਖੋ ਤੁਹਾਡੇ ਅੱਗੇ ਸਾਡੇ ਇੱਥੇ ਇੱਕ ਕੀ ਉਹਨਾਂ ਨੂੰ ਫਿਫਟੀ ਹ ਏ ਏਟੀ ਸੈਵਨਟੀ ਪਤਾ ਨਹੀਂ ਏਟੀ ਪਰਸੈਂਟ ਉਹਨਾਂ ਨੂੰ ਵਜ਼ੀਫਾ ਮਿਲ ਗਿਆ ਤਾਂ ਇਸ ਤੋਂ ਵੱਧਦੀ ਕੀ ਗੱਲ ਹੁੰਦੀ ਐ।
ਹਾਂ, ਬਿਲਕੁਲ ਸਹੀ ਗੱਲ ਐ, ਅੱਜ-ਕੱਲ੍ਹ ਤਾਂ ਅ ਲੋਨ ਰਾਹੀਂ ਬ ਬੱਚਿਆਂ ਨੂੰ ਪੜ੍ਹਾ ਰਹੇ ਆ, ਜੇ ਨਹੀਂ ਪੈਸਾ ਹੈਗਾ ਮਾਂ ਬਾਪ ਕੋਲ ਇਸੇ ਕਰਕੇ ਉਹ ਕਹਿੰਦੇ ਕਿ ਚਲੋ ਲੋਨ ਮਿਲ ਰਿਹਾ ਸਟੱਡੀ ਤੇ ਤੇ ਲੋਨ ਲੈ ਕੇ ਬੱਚਿਆਂ ਨੂੰ ਪੜ੍ਹਾ ਦੀਏ ਪਰ ਉਸ ਬ
ਚਲੋ ਵਧ ਵੱਡੀ ਅੱਛੀ ਤੋਂ ਅੱਛੀ ਸ਼ਿਕਸ਼ਾ ਦੇਣ ਦੀ
ਬਿਲਕੁਲ, ਬਿਲਕੁਲ, ਬਿਲਕੁਲ ਕੋਸ਼ਿਸ਼ ਏਦਾਂ ਕਰਦੇ ਹੀ ਰਹਿਣਾ ਚਾਹੀਦਾ ਹੈ। ਹਮੇਸ਼ਾ ਆਪਾਂ ਨੂੰ ਤਾਂ ਹੀ ਬੱਚੇ ਕਾਮਯਾਬ ਹੋਣਗੇ। ਮੈਨੂੰ ਪਤਾ ਹੈ ਕਿ ਜਦੋਂ ਆਪਾਂ ਮਿਹਨਤ ਕਰਾਂਗੇ ਉਹ ਜਿਹੜੀ ਆਪਣੀ ਮਿਹਨਤ ਫਲ ਲਿਆਏਗੀ ਉਹ ਆਪਣੇ ਬੱਚਿਆਂ ਤੋਂ ਪਤਾ ਪਤਾ ਦਿਖ ਜਾਵੇਗਾ। ਹਾਂ ਬਾਈ ਸਾਡੀ ਮਿਹਨਤ ਦਾ ਫਲ ਮਿਲ ਗਿਆ ਸਾਨੂੰ
ਆਪਾਂ ਆਪਸ ਚਚ ਗੱਲ ਕਰੀ ਜਾਂ ਸਾਨੂੰ ਕਿੰਨਾ ਕੁਛ
ਕਿੰਨਾ ਸਮਝ ਆਉਂਦੀ ਕਿ ਸਾਹਮਣੇ ਵਾਲੇ ਬੰਦੇ ਦੀ ਵੀ ਸੋਚ ਅੱਛੀ ਹੈ। ਹਾਂ ਤੇ ਸਾਡੀ ਵੀ ਇਹ ਹੈ। ਤੁਹਾਡੀ ਸੋਚ ਮਿਲ ਦੀ ਹੈ। ਕਿ ਅੱਜ ਦੇ ਬੱ ਚੇ ਨੂੰ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਹੈ।
ਸਹੀ ਗੱਲ ਹੈ ਐਜੂਕੇਸ਼ਨ ਜ਼ਰੂਰੀ ਹੈ ਸਾਡੇ ਲਈ। ਤਾਂ ਪੜ੍ਹੋਗੇ ਤਾਂ ਹੀ ਜ਼ਿੰਦਗੀ ਚ ਕਾਮਯਾਬ ਹੋਊਗੇ।
ਬਿਲਕੁਲ ਜੀ ਬਿਲਕੁਲ ਚਲੋ ਠੀਕ ਤੁਡੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ। ਸਤਿ ਸ੍ਰੀ ਅਕਾਲ ਜੀ।